ਹੈਲੋ,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
ਹੋਰ ਹਾਂਜੀ ਮੈਂ ਠੀਕ ਹਾਂ। ਤੁਸੀਂ ਆਪਣੇ ਸੁਣਾਓ?
ਬਸ ਠੀਕ ਠਾਕ, ਬਸ ਮੈਨੂੰ ਪਤਾ ਲੱਗਿਆ ਸੀ ਤੁਸੀਂ ਦਰਬਾਰ ਸਭ ਚੱਲਓ। ਅੰਮ੍ਰਿਤਸਰ ਤੇ ਮੈਂ ਕਿਹਾ ਚਲੋ ਹੁਣ ਗਲ ਕਹਿੰਦੀ ਹੈਗੀ ਆ ਵੀ ਸਾਡਾ ਵੀ ਤੁਸੀਂ ਮੱਥਾ ਟੇਗਾ ਆਨਾ,
ਹਾਂਜੀ, ਬਸ ਕਦੋਂ ਦੇ,
ਬਸ ਮੈਂ ਕਿਹਾ ਚ ਕੁੱਛ ਨੀ ਆ ਮੈਨੂੰ, ਮੈਨੂੰ ਗੱਲ ਕਰਦੇ ਤੇ ਮੈਂ ਵੀ ਆਪਣੀ ਤਿਆਰੀ ਕਰ ਲੈਂਦੀ ਤੁਹਾਡੇ ਨਾਲ ਪਹਿਲੇ ਮੇਰਾ ਵੀ ਬੜਾ ਮਨ ਹੈਗਾ ਸੀ। ਮੈਂ ਵੀ ਸਾਥ ਲੱਭਦੀ ਪਈ ਐ। ਉਥੇ ਜਾਨ ਦਾ,
ਅਸੀ ਵੀ ਨਾ ਕਿੰਨੇ ਚਿਰ ਹੋ ਗਿਆ ਵੇ ਬਸ ਬੱਚੇ ਕਦੋਂ ਦੇ ਕਹਿੰਦੇ ਪਏ ਸੀ ਮੰਮੀ ਚਲੋ ਚਲੋ। ਦਰਬਾਰ ਸਾਹਿਬ ਬੱਚਿਆਂ ਦਾ ਨਾ ਮਨ ਹੀ ਉੱਥੇ ਲੱਗਦਾ ਹੈ। ਉਹ ਹੈ ਹੀ ਇੰਨੀ ਸੱਚੀ ਥਾਂ ਹੈਗੀ ਹੈ ਨਾ, ਤੇ ਬਸ ਉੱਥੇ ਜਾ ਕੇ, ਬੰਦਾ ਨਾ ਸਭ ਕੁਛ ਭੁੱਲ ਜਾਂਦਾ ਹੈਗਾ ਵੇ ਤੇ ਉਹ ਫੇਰ ਜਦੋਂ ਬਾਬਾ ਮਨ ਏ ਕਦੋਂ ਦੇ ਈ ਕਹਿੰਦੇ ਪਏ ਸੀ ਜਦੋਂ ਬੁਲਾਵਾ ਆਣਾ ਬਾਬਾ ਜੀ ਦਾ ਉਦੋਂ ਹੀ ਜਾਣਾ ਸੀ ਫੇਰ ਅਸੀਂ ਵੈਸੇ ਟਿਕਟਾਂ ਬੁੱਕ ਕਰਵਾਈਆਂ ਸਾਨੂੰ ਪਤਾ ਹੁੰਦਾ ਨਾ ਅਸੀਂ ਤੁਹਾਨੂੰ ਫੋਨ ਕਰਕੇ ਹੋਰ ਦੱਸਦੇ ਪਏ ਤੁਸੀਂ ਚੱਲਣਾ ਸੀ ਤੁਸੀਂ ਪਹਿਲੇ ਮੈਨੂੰ ਗੱਲ ਕਰ ਦਿੰਦੇ ਨਾ ਫਿਰ ਤੇ ਅਸੀਂ ਤੁਹਾਡੀ ਨਾਲ ਹੀ ਟਿਕਟ ਬੁੱਕ ਕਰਵਾ ਲੈਂਦੇ
ਬਸ ਚਲੋ ਕੋਈ ਗੱਲ ਨੀ ਮੈਂ ਤੇ ਆਪ ਅੱਜ ਵੇਖਦੀ ਪਈ ਸੀ ਟੀ ਵੀ ਟੀ ਵੀ ਤੇ ਫੇਰ ਉਹ ਹੈ ਸਾਹਿਬ ਦਾ ਚੱਲਦਾ ਪਿਆ ਸੀ ਪ੍ਰੋਗਰਾਮ ਤੇ ਮੈਂ ਵੀ ਬੈਠੇ ਬੈਠੇ ਮੈਂ ਕਿਹਾ ਪਤਾ ਨੀ ਕਦੋਂ ਰੱਬ ਸਾਨੂੰ ਵੀ ਬੁਲਾਏ ਗਾ
ਹਾਂ ਹੇਮ ਹਜੂਰ ਸਾਹਿਬ ਜਾਣ ਤੇ ਤੇ ਨਾ ਮੇਰਾ ਹੀ ਬੜਾ ਮਨ ਕਰਦਾ। ਵੈ ਮੈਂ ਕਿਹਾ ਫੇਰ ਜਿਵੇਂ ਹੁਣ ਸਰੀਰ ਦੀ ਹਾਲਤ ਹੋਈ ਪਈ ਐ ਨਾ ਮੈਂ ਕਹਿੰਨੀ ਆ ਅਸੀਂ ਤੇ ਜਾ ਹੀ ਨੀ ਸਕਦੇ। ਤੇ, ਬਾਬਾ ਤੂੰ ਲੈ ਕੇ ਜਾਏਂਗਾ ਤਾਂ ਹੀ ਜਾ ਸਕਾਂਗੇ ਅਸੀਂ,
ਉਹੀ ਨਾ ਤੁਸੀਂ ਵੈਸੇ ਗਏ ਹੋਏ ਹੇਮ ਕੁੰਟ ਸਾਹਿਬ ਕਿ ਨਹੀਂ
ਹਾਂਜੀ ਮੈਂ ਗਈ ਦੀ ਆ ਦਾ ਹੇਮਕੁੰਟ ਸਾਹਿਬ ਮੈਂ ਗਈ ਸੀ ਅੱਜ ਤੋਂ ਅਹ ਤੀਹ ਸਾਲ ਪਹਿਲ ਦੀ ਗੱਲ ਲਾ ਲਓ।
ਅੱਛਾ,
ਹਾਂਜੀ ਉਦੋਂ ਮੇਰਾ ਭਤੀਜਾ ਛੋਟਾ ਜਿਹਾ ਹੈਗਾ ਸੀ ਜਦੋਂ ਮੈਂ ਅੱਜ ਤੇ ਉਹ ਵੀ ਵਿਆਹ ਇਆ ਗਿਆ ਉਹਦੇ ਬੱਚੇ ਹੈਗੇ ਨਾ ਉਹ ਉਦੋਂ ਛੋਟਾ ਹਾਂਜੀ-ਹਾਂਜੀ,
ਇੰਨੀ ਮਤਲਬ ਤੁਹਾਨੂੰ ਟਾਈਮ ਹੋ ਗਿਆ, ਚਲੋ ਦਰਸ਼ਨ ਤੇ ਕਰ ਆਏ ਔ ਉਹਨੂੰ ਦੇਖ ਤੇ ਲਈਏ ਨਾ ਉਹ ਥਾਂ, ਨਹੀਂ
ਦਰਸ਼ਨ ਤੇ ਕਰ ਲੈਣ ਤੇ ਬਸ ਉੱਥੇ ਜਾ ਕੇ ਤੇ ਬੰਦਾ ਭੁੱਲ ਜਾਂਦਾ ਹੈ ਸਭ
ਹਾਂ, ਸਹੀ ਗੱਲ ਹੈ ਮੈਂ ਵੀ ਗਿਹਾ ਮੈਨੂੰ ਵੀ ਪੰਦਰਾਂ ਸਾਲ ਹੋਗੇ ਨੇ। ਮੈਂ ਆਪਣੀ ਮਾਸੀ ਦੇ ਨਾਲ ਗਈ ਸੀ ਉਹ ਵੀ ਜਿੱਦ ਕਰਕੇ ਗਈ। ਅੱਛ
ਅੱਛਾ ਜੀ, ਹੂੰ ਤੇ ਅ ਹਹ ਤੇ ਸਾਰੇ ਕਹਿੰਦੇ। ਸੀ ਉਦੋਂ ਤੇ ਮੇਰਾ ਸਰੀਰ ਠੀਕ ਸੀ ਮੈਂ ਮੈਂ ਕੁਆਰੀ ਹੈਗੀ ਸੀ। ਹੈਂ ਭੈਣਜੀ ਹੈਂ ਤੇ ਸਾਰੇ ਕਹਿਣ ਕਿ ਵੀ ਐ ਨੀ ਜਾ ਸਕਦੇ। ਹੈਗੇ ਉੱਪਰ ਚੜ੍ਹਾਏ ਨਹੀਂ ਕਰ ਸਕਦੇ। ਤੇ ਮੈਂ ਤੇ ਅਸੀਂ ਗੋਬਿੰਦ ਤਾਂ ਤੇ ਅਸੀਂ ਪਹਿਲੇ ਆਦੇ ਨਾ ਗੋਬਿੰਦ ਅਹ ਗੋਬਿੰਦ ਘਾਟ ਆਦਾ ਐ। ਨਹੀਂ ਗੋਬਿੰਦ ਤਾਮ ਤਾਂ ਮੈਂ ਫੇਰ ਤੇ ਅਸੀਂ ਪਹਿਲੀ ਜਦੋਂ ਚੜ੍ਹਾਈ ਚੜ੍ਹ ਲਈ ਨਾ ਤੇ ਸਾਰੇ ਕਹਿਣ ਪਤਾ ਨੀ ਕਿਵੇਂ ਚੜ ਲਈਏ ਇਹਨਾਂ ਕੁੜੀਆਂ ਨੇ ਨਾਲ ਮੇਰੀ ਭੈਣ ਹੈਗੀ। ਇਹ ਸੀ। ਉਹ ਕਹਿੰਦੇ ਨੇ ਉਤਲੀ ਚੜਾਈ ਤੇ ਬੜੀ ਔਖੀ ਹੈ ਤੇ ਨਹੀਂ ਜਾ ਸਕਦੇ ਹੈਗੇ ਹੈ, ਤੇ ਚ੍ਹੜ ਹੀ ਨੀ ਸਕਦੀਆਂ। ਘੋੜੇ ਤੇ ਜਾਣਾ ਪੈਣਾ। ਇਹਨਾਂ ਨੂੰ ਚੜ੍ਹ ਕੇ। ਤੇ ਮੈਂ ਤੇ ਭੈਣ ਜੀ ਸਾਰੀ ਰਾਤ ਸੁਤੀ ਨਾ। ਮੈਂ ਕਿਹਾ ਨਹੀ ਬਾਬਾ ਤੂੰ ਆਪਣੇ ਦਰ ਤੇ ਲੈ ਕੇ ਆਇਆ ਵੇ। ਤੁਹਾਨੂੰ ਤੇ ਤੂੰ ਸਾਨੂੰ ਪੈਦਲ ਹੀ ਲੈ ਜਾਣਾ ਵੇ। ਉਹੀ ਉਹ ਗੱਲ ਬਣੀ ਏ ਜਿੰਨੇ ਸਾਨੂੰ ਕਿਹਾ ਸੀ ਨਾ ਕਿ ਬਈ ਉੱਥੇ ਨੇ ਬਈ ਉਹ ਆਪ ਦੋ-ਤਿੰਨ ਘੰਟੇ ਤੇ ਆਪ ਬਾਅਦ ਮਗਰੋਂ ਪਹੁੰਚਿਆ ਸਾਡੇ। ਕੈ ਐਹ ਕ੍ਰਿਸ਼ਮੇ ਵਰਤਦੇ ਨੇ। ਗੁਰੂ ਘਰ ਜਾ ਕੇ। ਕਹਿੰਦੇ ਨਾ ਹੰਕਾਰ ਨੀ ਕਰਨਾ ਚਾਹੀਦਾ ਜਾਂ ਕੇ। ਪਤਾ ਨਹੀਂ ਕਿ ਉਲਟਾ ਹੋ ਜਾਂਦਾ ਵ, ਤੇ ਸਾਰੇ ਉੱਥੇ ਮੈਂ ਫ਼ਿਰ ਮੈਂ ਉਹਨਾਂ ਨੂੰ ਤੇ ਉੱਥੇ ਕੁੱਝ ਨਾ ਕਿਹਾ। ਜਦੋਂ ਅਸੀਂ ਸਾਰਾ ਚੱਲੇ ਹਾਂ। ਫ਼ੇਰ ਅਸੀਂ ਆਪਣੀ ਯਾਦ ਕੱਲ੍ਹ ਹੀ। ਫ਼ਿਰ ਮੈਂ ਉਹਨਾਂ ਨੂੰ ਕਿਹਾ, ਮੈਂ ਹੇ ਵੀਰ ਜੀ ਦੇਖੋ ਤੁਸੀਂ ਕਹਿੰਦੇ ਸੀ ਸਾਨੂੰ ਐਂ ਤੇ ਨੀ ਚੜ੍ਹ ਸਕਦੀਆਂ ਦੋਨੋ। ਭੈਣਾ ਹੈਂ ਤੇ ਮਗਰ ਤੁਸੀਂ ਲੇਟ ਪਹੁੰਚੇ ਸੀ ਤੁਸੀਂ ਸਾਡੇ ਤੋਂ ਦੋ, ਤਿੰਨ ਘੰਟੇ ਲੇਟ ਪਹੁੰਚੇ ਸੀ। ਫੇਰ ਹੱਸਣ ਲੱਗ ਗਏ। ਕਹਿੰਦੇ ਹਾਂ। ਇੱਥੇ ਨਾ ਬੰਦਾ ਆਪ ਨੀ ਜਾ ਸਕਦਾ, ਉਹੀਓ ਬਾਬਾ ਹੀ ਲੈ ਕੇ ਜਾਂਦੇ ਹੈਗੇ ਨਾ, ਆਪਣਾ ਹੰਕਾਰ ਕਰੇ ਨਾ ਕਿ ਮੈਂ ਤੇ ਬੜੇ ਚੜ ਜਾਗਾ ਮੈਂ ਤਾਂ ਭੱਜਦਾ ਹੀ ਜਾਵਾਂਗਾ, ਕੀ ਭੈਣ ਜੀ ਵੇਖਿਆ ਇੰਜ ਕਮਜ਼ੋਰ ਬੰਦੇ ਵੀ ਐ ਇੰਜ ਉੱਥੇ ਹਾਰ ਜਾਂਦੇ ਹੈਗੇ ਨਾ, ਜਿਹਨਾ ਜੋ ਲੱਗਦਾ ਨੀ ਨਾ ਮਾਸ ਵੀ ਨੀ ਹੈਗਾ, ਉਹ ਵੀ ਹਾਰ ਕੇ ਬਹਿ ਜਾਂਦੇ ਹੈਗੇ ਨਾ ਚੰਗੇ ਤੇ ਕਈ ਇਨੇ ਬੁੱਢੇ ਬਜ਼ੁਰਗਾਂ ਉੱਤੇ ਚੜੀ ਜਾਂਦੇ ਹੈਗੇ ਨਾ ਹੁਣ ਪਿੱਛੇ ਰੀਲ ਆਈ ਸੀ ਇੱਕ ਹਾਂਜੀ ਪਿੱਛੇ ਰੀਲ ਲਾਈ ਸੀ ਹਾਂਜੀ-ਹਾਂਜੀ-ਹਾਂਜੀ।
ਮੇਰੀ ਮਾਸੀ ਦੇ ਜੇਠ ਜਿਠਾਣੀ ਹੈਗੇ ਸੀ ਉਹ ਬਜ਼ੁਰਗ ਹੈਗੇ ਸੀ। ਤੁਸੀਂ ਕਹਿ ਲਓ ਸੱਠ ਸਾਲ ਦੇ ਹੋਣੇ ਨੇ ਉਹ ਸੱਠ ਪੈਂਹਠ ਸਾਲ ਦੇ ਮੈਂ ਉਸ ਟਾਈਮ ਮੈਨੂੰ ਵਿਸ਼ਵਾਸ ਨਹੀਂ ਹੁੰਦਾ ਸੀ ਕਿ ਐ ਜਾ ਪਾਣਗੇ ਕਿਉਂਕਿ ਸਰੀਰ ਸਿਆਣੇ ਸੀ। ਤੇ ਪਰ ਤੁਸੀਂ ਕਹਿ ਲਓ ਉਹ ਵੀ ਪੈਦਲ ਗਏ ਸੀ ਉਤੇ ਮੈਂ ਆਪ ਨਾ ਦੇਖ ਕੇ ਹੈਰਾਨ ਹੋ ਗਈ ਸੀ ਉਹ ਨਾਮ ਮੈਂ ਕਿਹਾ ਦੇਖੋ ਸਿਆਣਾ ਸ਼ਰੀਰ ਉਹ ਖੁਦ ਕਹਿੰਦੀ ਸੀ ਕਹਿੰਦੇ ਪਤਾ ਨੀ ਸਾਡੇ ਬਲਾਇਆ ਜਾਏਗਾ ਕਿ ਨਹੀਂ ਜਾਇਆ ਜਾਏਗਾ ਪਰ ਫਿਰ ਵੀ ਉਹ ਨਾ ਜਿਵੇਂ ਤੁਹਾਡੀ ਗੱਲ ਤਾ ਬਿਲਕੁਲ ਠੀਕ ਐ। ਬਾਬਾ ਜੀ ਆਪ ਹੀ ਲੇਕੇ ਜਾਂਦੇ ਨੀ ਉੱਥੇ ਹੋਰ ਕੋਈ ਨਹੀਂ ਲੈ ਕੇ ਜਾਂਦਾ ਹੈਗਾ।
ਇੱਕ ਮਨ ਚ ਨਾ ਬਸ ਹੰਕਾਰ ਨਾ ਆਏ ਨਿਮਰਤਾ ਰੇ ਬਾਬੇ ਤੇਰੇ ਹਾਥੀ ਡੋਰੀਏ। ਸਾਡੇ ਤੇ ਸਾਡੇ ਤਾਂ ਆਪਣੇ ਹੱਥ ਚ ਕੁਛ ਕੁਛ ਨੀ ਹੈਗਾ ਬਸ ਇੱਕ ਦੇਖੋ ਪਿੱਛੇ ਰੀਲਾਂ ਆ ਰਹੀਆਂ ਨੇ ਹੈਂਡੀਕੈਪ ਜਾ ਰਹੇ ਨੇ ਦੇਖੋ। ਹੈ ਉੱਥੇ ਹੈ। ੜੀ ਜਾ ਰਹੀ ਨਾ ਰ ਇੱਕ ਪਚੱਤਰ ਸਾਲ ਦੀ ਬਜ਼ੁਰਗ ਮਹਿਲਾ ਉੱਥ ਚੜ੍ਹੀ ਐ ਆਪੇ ਰੀਲਾ ਮੈਂ ਦੇਖ ਤ੍ਰੀ ਸੀ ਨਾ, ਤੇ ਉਹ ਦਿਖਾਏ ਬਜ਼ੁਰਗ ਮਾਤਾ ਉਤੇ ਚੜੀ ਪਈਏ ਵੀ ਇੰਨੇ ਇੰਨੇ ਬਜ਼ੁਰਗ ਬੰਦੇ ਜਾ ਰਹੇ ਨੇ ਪੈਦਲ ਜਾ ਰਹੇ ਨੇ ਬਸ ਇਹ ਕੌਣ ਲੈ ਕੇ ਜਾ ਰਹੇ ਆ ਉਹੀ ਲੈ ਕੇ ਜਾ ਰਹੇ ਗੁਰੂ ਗੋਬਿੰਦ ਸਿੰਘ ਜੀ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਉਹਨਾਂ ਦਾ ਹੱਥ ਪਕੜ ਕੇ ਬਸ ਮਾਨ ਚ ਜੇ ਧਾਰਲੇ ਨਾ ਮੈਂ ਤੁਹਾਨੂੰ ਆਪਣੇ ਸੁਣਾਨਣੀ ਹਾਂ। ਭੈਣਜੀ ਮੇਰੀ ਮੰਮੀ ਹੈਗੀ ਸੀ ਨਾ, ਮਰੇ ਮੰਮੀ ਪਾਪਾ ਜਦੋਂ ਗਏ ਉੱਥੇ ਹੇਮਕੁੰਟ ਸਾਹਿਬ ਪਹਿਲੀ ਵਾਰੀ ਗਏ। ਕਿਉਂਕਿ ਮੇਰੀ ਮੰਮੀ ਦਾ ਵੀਸ਼ੀ, ਭਾਰੀ ਹੈਗਾ ਸੀ। ਤੇ ਉਹ ਤੇ ਬਸ ਨਾਲ ਜਿਹੜੇ ਘੋੜੇ ਵਾਲੇ ਉਹ ਨਾਲ ਨਾਲ ਚੱਲਦੇ ਰਹਿੰਦੇ ਨਾ ਉਹ ਵੇਖ ਲੈਂਦੇ ਹੈਗੇ ਨੇ ਕਿ ਕਿਹੜਾ ਬੰਦਾ ਆਪਣੇ ਆਪ ਸਰ ਜਾ ਰਿਹਾ ਵਵੇ ਤੇ ਕਿੰਨ ਲੋੜ ਹੈਗੀ ਉਹ ਤੇ ਕੋਲ ਆ ਕੇ ਖੜੇ ਹੋ ਗਿਆ ਬਾਰ ਬਾਰ ਪੁ ਪਿੱਛੇ ਜਾਏ ਮੰਮੀ ਮੇਰੇ ਕੋਲ ਮੰਮੀ ਸੁਣਾਉਂਦੇ ਸੀ ਸਾਨੂੰ। ਤੇ ਉਹ ਕਹਿੰਦੇ ਕਿ ਬਈ ਉਹ ਕਹਿੰਦਾ ਮਾਤਾ ਜੀ ਆਪ ਬੈਠ ਜਾਓ। ਆ ਘੋੜੇ ਪਰ ਬੈਠ ਤੇ ਸਾਡੀ ਮੰਮੀ ਕਵੇ ਨਾ ਮੈਂ ਤੇ ਬਸ ਉਹੀਓ ਤੇ ਮੰਮੀ ਕਹਿੰਦੀ ਪਤਾ ਨੀ ਮੈਨੂੰ ਨੀ ਪਤਾ ਕਿ ਵੀ ਮੈਂ ਕਿਵੇਂ? ਚੜੀਆਂ ਤੇ ਬਸ ਕਹਿੰਦੇ ਮੈਨੂੰ ਤੇ ਉਹ ਮੈਨੂੰ ਤੇ ਸੰਭਾਲਿਆ ਹੀ ਨਹੀਂ ਹੈਗਾ ਕਿ ਮੈਂ ਚੜ੍ਹਾਈ ਕੀਤੀ ਹੈ ਕਿ ਨਹੀਂ ਕੀਤੀ। ਉਦੋਂ ਤੋਂ ਪਤਾ ਨੀ? ਪੰਜਾਹ ਸਾਲ ਪਹਿਲੇ ਕਿੱਥੇ ਜਦੋਂ ਕੋਈ ਵਿਰਲੇ- ਵਿਰਲੇ ਜਾਂਦਾ। ਸੀ ਅੱਜ ਕੱਲ ਤੇ ਦੇਖੋ! ਹਰ ਇੱਕ ਤੀਰ ਸਥਾਨ ਤੇ ਕਿੰਨੇ ਹੀ ਰਸ਼ ਹੈਗੇ ਕਿੰਨੀਆਂ ਸੰਗਤਾਂ ਦਾ
ਅੱਛਾ ਉਸ ਟੇ੍ਨ ਤੇ ਉੱਥੇ ਨਾ ਇੰਨੀ ਸਹੂਲਤਾਂ ਵੀ ਨੀ ਹੈਗੀਆਂ ਸੀ। ਅੱਜ ਕੱਲ ਜਦੋਂ ਅਸੀਂ ਜਾਣੇ ਹਾਂ ਤੇ ਵੇਖ, ਦੇ ਰਸਤੇ ਚ ਬਥੇਰੇ ਸਟਾਲ। ਵਗੈਰਾ ਵੀ ਲੱਗ ਹੁੰਦੇ ਨੇ ਲੋਕਾਂ ਦੇ ਲਾਏ ਹੁੰਦੇ ਨੇ ਉਸ ਟਾਈਮ ਤੇ ਕਿੱਥੇ ਲੱਗਦੇ ਹੁੰਦੇ। ਹੈਗੇ ਸੀ ਉਸ ਟਾਈਮ ਤੇ ਕਹਿੰਦੇ ਨੇ ਵੀ ਕੋਈ ਬੰਦਾ ਨਜ਼ਰ ਨੀ ਆਂਦਾ ਹੈਗਾ ਸੀ ਉੱਥੇ ਕੋਈ ਰਸਤੇ ਵਿੱਚ ਕੋਈ ਕੁੱਛ ਜਿਵੇਂ ਜਿਵੇਂ ਅੱਜ ਕੱਲ੍ਹ ਲੋਕੀ ਆਪਣੀ ਝੁੱਗੀਆਂ ਜੀ ਲਾ ਕੇ ਦੁਕਾਨਾਂ ਖੋਲ ਲੈਂਦੇ ਨੇ। ਉਸ ਟਾਈਮ ਤੇ ਕਹਿੰਦੇ ਨੇ ਕੋਈ ਦੁਕਾਨਾਂ ਦ ਹੁੰਦੀਆਂ ਹੈਗੀਆਂ ਸੀ।
ਹਾਂਜੀ ਬਸ ਉਸ ਟਾਈਮ ਮਤਲਬ ਕਿ ਹੁਣ! ਫੈਸਿਲਿਟੀ ਬਹੁਤ ਆ ਗਈ ਏ ਨਾ ਹੁਣ ਤੇ ਕਿੰਨੀ ਚੜਾਈ! ਤੇ ਜਿਹੜੀ ਅਸੀਂ ਸਟਾਰਟਿੰਗ ਤੋਂ ਕਰਨੀ ਆ ਨਾ ਚਾਰ ਕਿਲੋਮੀਟਰ ਦੀ ਤੇ ਤੁਹਾਨੂੰ ਗੱਡੀ ਤੇ ਹੀ ਲੈ ਕੇ ਚਲਾ ਜਾਂਦਾ ਭਾਵੇ ਪੰਜਾਹ ਰੁਪਆ ਲੈਂਦਾ ਉੱਥੋਂ। ਤੇ ਉਹ ਤੁਹਾਨੂੰ ਨਾਲੇ ਤੇਰਾਂ ਕਿਲੋਮੀਟਰ ਦੇ ਵਿੱਚ ਚਾਰ ਕਿਲੋਮੀਟਰ ਹੋ ਗਏ ਲੈਸ ਹੋ ਗਏ। ਤੇ ਉਹ ਤੁਹਾਡੇ ਰਹਿ ਗਏ ਨੋ। ਕਿਲੋਮੀਟਰ ਦੀ ਚੜਾਈ ਰਏਗੀ ਤੁਹਾਡੀ ਤੇ ਤੇ ਹੁਣ ਤੇ ਸੜ ਕਾਂ ਜਦੋਂ ਅਸੀਂ ਗਏ ਸੀ ਨਾ ਓਦੋਂ ਵੀ ਏ ਸੜਕਾਂ ਬੜੀਆਂ ਟੇਡੀਆਂ ਮੇਡੀਆਂ ਪਹਾੜ ਕੋਈ ਉੱਚਾ ਪਹਾੜ ਤੇ ਕੋਈ ਨੀਵੀਂ ਚੜਾਈ ਆਜੇ ਬਸ ਅਸੀਂ ਨਾ ਮੈਂ ਮੈਂ ਜੋ ਚੜਾਈ ਕੀਤੀ ਨਾ ਤੇ ਮੈਂ ਤਾਂ ਉੱਤੇ ਵੇਖਦੀ ਈ ਨੀ ਸੀ। ਜੇ ਮੈਂ ਕਿਆ ਮੈਂ ਉੱਤੇ ਦੇ ਖਿਆ ਕਹਿੰਦੇ ਸੀ ਰਸਤੇ ਚ ਵੀ ਉੱਪਰ ਨਾ ਵੇਖਣਾ ਤੁਸੀਂ ਵੀ ਜਾਣਾ ਜੇ ਤੁਸੀਂ ਸਾਹਮਣੇ ਦੇਖ ਜਾਓਗੇ ਨਾ ਫੇਰ ਤੇ ਤੁਸੀਂ ਚੜ੍ਹ ਨੀ ਪਾਓਗੇ। ਫੇਰ ਮਨ ਵਿੱਚ ਡਰ ਜਾ ਆ ਜਾਂਦਾ ਨੀ ਨਹੀਂ ਮ ਮੈਂ ਨੀ ਜਾ ਸਕਦੀ।
ਹਾਂ ਤੇ ਹੁਣ ਤੁਸੀਂ ਹੁਣ ਚੱਲਿਓ ਦਰਬਾਰ ਸਾਹਿਬ ਫਿਰ ਰੋਟੀ ਨਾਲ ਲੈ ਕੇ ਜਾਓਗੇ ਫੇਰ ਸਵੇਰ ਦੀ ਟ੍ਰੇਨ ਆ ਯਾ ਰਾਤ ਦੀ।
ਨਈ ਸਾਡੀ ਟ੍ਰੇਨ ਸੀ ਹੈਗੀ ਏ ਸਾਡੇ ਨਾ ਦਸ ਵਜੇ ਦਾ ਟਾਈਮ ਹੈਗਾ ਟ੍ਰੇਨ ਦਾ ਨਾ।
ਅੱਛਾ ਫਿਰ ਨਾਸ਼ਤਾ ਕਰਕੇ ਘਰੋਂ ਨੀ ਨਿਕਲੋਗੇ।
ਨਈ ਨਈ ਨਾਸ਼ਤਾ ਤੇ ਨੀ ਕਰਕੇ ਕਿਉਂਕਿ ਸਾਨੂੰ ਜਿੱਥੋਂ ਅਸੀਂ ਟ੍ਰੇਨ ਪਕੜਨੀ ਹੈਗੀ ਆ ਉਹ ਫਿਰ ਪਹਿਲਾਂ ਸਾਨੂੰ ਬੱਸ ਤੇ ਜਾਣਾ ਪਏਗਾ। ਘੰਟਾ ਡੇਢ ਘੰਟਾ ਸਾਨੂੰ ਬੱਸ ਤੇ ਲਗ ਜੇਗਾ ਸਾਨੂੰ ਘਰੋ ਜਲਦੀ ਨਿਕਲਣਾ ਪਏਗਾ ਡੇਢ ਘੰਟਾ ਪਹਿਲੇ ਡੇਢ ਦੋ ਘੰਟੇ ਪਹਿਲੇ ਤੇ ਬਸ ਫੇਰ ਨਾਲ ਰੋਟੀ ਬਣਾ ਲਾਂਗੇ ਨਾਸ਼ਤਾ ਵੀ ਲੈ ਜਾਗੇ ਓ ਦੁਪਹਿਰ ਦੇ ਵੀ ਲੈਜਾਗੇ ਨਾਲ ਕੋਲ ਹੋਣੀ ਚਾਹੀਦੀ ਐ ਭਾਵੇਂ ਪਤਾ ਕਿ ਐ। ਹਾਂਜੀ।
ਤਾਂ ਤੁਸੀਂ
ਅ ਮਤਲਬ ਕਿ ਟ੍ਰੇਨ ਦਾ ਤੇ ਟਾਈਮ ਹੈਗਾ ਦੋ ਢਾਈ ਵਜੇ ਤੱਕ ਪਹੁੰਚਾ ਦਿੰਦੀ ਆ ਉੱਥੇ ਫੇਰ ਮੈਂ ਕੈਂਦੀ ਮੈਂ ਕੋਲ ਤੇ ਹੋਣੀ ਚਾਹੀਦੀ ਰੋਟੀ ਹਨਾਂ। ਬੇ ਓ ਦਿੱਕਤ ਨਾ ਆਏ। ਕੋਲ ਹੁਣ ਖਾਣ ਪੀਣ ਦਾ ਸਮਾਨ ਤੇ ਭਾਵੇਂ ਮਿਲ ਸਭ ਕੁੱਛ ਜਾਂਦਾ। ਮਗਰ ਬਣਾਉਣ ਤੇ ਮੈਂ ਨਾ ਕਈ ਵਾਰ ਆਲੂ ਬਣਾ ਕੇ ਲੈ ਜਾਣੀ ਆ ਸੁੱਕੇ ਜਾਂ ਫੇਰ ਕੌਲੀਆਂ ਵਿੱਚ ਥੋੜ੍ਹਾ ਜਿਹਾ ਬਰੀਕ ਬਰੀਕ ਕੱਟ ਕੇ ਪਨੀਰ ਤੇ ਇਸ ਵਾਰ ਸੋਚਏ ਕਿ ਵੀ ਨਾ ਬ੍ਰੇਕਫਾਸਟ ਵੀ ਲੈ ਕੇ ਜਾਣਾ, ਨਾਸ਼ਤਾ ਵੀ ਤੇ ਦੁਪਹਿਰ ਦੀ ਵੀ ਸੋਚ ਰਹੀ ਹਾਂ, ਕਿ ਉਹ ਆਲੂ ਬੀਨਸ ਫਿਰ ਸਬਜ਼ੀ ਬਣਾ ਲਾਂਗੀ। ਤੇ ਨਾਲ ਨਾ ਪੋਹਾ ਬਣਾ ਲਾਂਗੀ। ਨਾ ਕਰੇਲੇ ਭੈਣ ਜੀ ਬਸ, ਉਹ ਫੇਰ ਉਹਦਾ ਥੋੜਾ ਝੰਜਟ ਜਿਆਦਾ ਕਰਨਾ ਪੈ ਜਾਣਾ । ਅੱਜ ਮੈਂ
ਦੋ ਦਿਨ, ਇੱਕ ਦੋ ਦਿਨ ਪਹਿਲੇ ਜਿਵੇਂ ਬਣਾ ਕੇ ਰੱਖ ਲੋ। ਇਕੱਲਾ ਕਰੇਲਾ ਹੀ ਜਿਵੇਂ ਕਈ ਵਾਰੀ ਹੁੰਦਾ, ਬੰਦਾ ਕਰੇਲਾ ਰੱਖ ਕੇ ਖਾ ਕੇ ਖਾ ਲੈਂਦਾ ਬੰਦਾ ਰੋਟੀ। ਨਹੀਂ, ਹੁਣ ਸਾਡੀ ਮੰਮੀ ਤੇ ਕਈ ਵਾਰ, ਜਿਵੇਂ ਹੁਣੇ ਕਰੇਲੇ ਦਾ ਸੀਜਨ ਆ ਹੈਗਾ ਨਾ, ਕਈ ਵਾਰ ਨਾਲ ਕਰੇਲੇ ਅਰੇ ਨਹੀਂ ਮੇਲ ਨਹੀਂ ਜਿਵੇਂ ਹੁਣ ਜਿਵੇਂ ਤੁਸੀਂ ਹੋਰ ਸਬਜ਼ੀਆਂ ਵੀ ਬਣਾ ਲਈ ਨਾਲੇ ਕਰੇਲਾ ਵੀ ਜਿਵੇਂ, ਕਰੇਲੇ ਦੀ ਸਬਜ਼ੀ ਵੀ ਰੱਖ ਲਈ ਹੋਰ।
ਹਾਂ, ਪਤਾ ਕੀ ਉਹਦੇ ਵਿੱਚ ਹਾਂਜੀ, ਉਹ ਸੁੱਕਿਆ ਜਿਹਾ ਜੋ ਹੋ ਜਾਂਦਾ। ਹੈਗਾ ਨਾ। ਸਾਡੇ ਨਾ ਥੋੜੇ ਜੇਹੇ ਉਹ ਕਹਿੰਦੇ ਹੈਗੇ ਤੇ ਨਾ ਸੁੱਕੀ ਚੀਜ਼ ਨਾ ਖਾ ਕੇ ਪਸੰਦ ਭਾਵੇਂ ਮੈਂ ਬਣਾਵਾਂਗੀ, ਆਲੂ ਵੀ ਸੁੱਕੀ ਬਣਾਵਾਂਗੀ। ਮਤਲਬ ਉਹ ਜਿਵੇਂ ਸੁ ਸੁੱਕ ਜਾਂਦਾ। ਹੈਗਾ ਨਾ ਕਰੇਲਾ ਥੋੜਾ
ਹਾਂ, ਹੂੰ ਹੂੰ ਹੂੰ, ਡਰਾਈ ਹੋ ਜਾਂਦਾ ਹੋਏਗਾ ਤਾਂ ਕਰਕੇ ਨੀ ਪਸੰਦ ਕਰਦਾ, ਹੂੰ, ਮੈਂ ਤੁਹਾਨੂੰ ਦੱਸਾ ਇਹ ਤੁਸੀਂ ਪਤਾ ਕੀਂ ਕਰਿਆ ਕਰੋ ਕਰੇਲੇ ਬਣਾਉਂਦੇ ਉ, ਇਹ ਨੂੰ ਹੋਟ ਕੇਸ ਚ ਰੱਖ ਦਿਆ ਕਰੋ ਬੰਦ ਕਰਕੇ। ਫੇਰ ਉਹ ਨਾ ਤੁਸੀਂ ਕਹਿ ਲਓ ਕਿਤੇ ਨੀ ਹੈਗੇ ਫੇਰ ਉਹ ਥੋੜੇ ਮੋਇਸ ਹੋ ਜਾਂਦੇ ਨੇ, ਨਵੇਂ ਨਵੇਂ ਹੋ ਜਾਂਦੇ ਨੇ, ਪੋਲੇ ਪੋਲੇ ਜਿਹ
ਅੱਛਾ ਜੀ।
ਕੋਈ ਨੀ ਜਿਵੇਂ ਤੁਸੀਂ ਦੱਸਿਆ ਉਵੇਂ ਕਰਕੇ ਦੇਖਾਗੀ?
ਹੂੰ ਚਲੋ ਠੀਕ ਹੈ ਭੈਣ ਜੀ ਹੈਂ ਠੀਕ ਜੀ ਸਤਿ ਸ੍ਰੀ ਅਕਾਲ।